ਸਤਿ ਸ਼੍ਰੀ ਅਕਾਲ ਮੈਂ ਵਧੀਆ ਤੁਹੀ ਦੱਸੋ।
ਮੈਂ ਬਸ ਵਧੀਆ ਜੀ ਬਸ ਲੱਗੇ ਹੋਏ ਘਰ ਦੇ ਕੰਮ ਤੇ।
ਘਰ ਸਬ ਵਧੀਆ। ਹੋਰ ਸੁਣਾਓ। ਹੋਰ ਕੋਈ ਨਵਾਂ ਸੂਟ ਲਿਆ। ਸੂਟ ਵੂਟ ਲਿਆ ਕੋਈ ਨਵਾਂ
ਹਾਂ ਬਸ ਸ਼ੋਪਿੰਗਾਂ ਚਲਦੀਆਂ ਹੀ ਰਹਿੰਦੀਆਂ।
ਆਹੋ ਸੁਣਿਆ ਤੁਸੀਂ ਬੜਾ ਸ਼ੋਪਿੰਗ ਬੂਪਿੰਗ
ਬਸ ਸ਼ੌਕ ਹੀ ਵੱਧ ਹੋਈ ਯਾਰ ਕੀ ਕਰੀਏ ਇਹ ਇਕੋ ਜ਼ਿੰਦਗੀ ਹੈ ਜੀ ਲਓ।
ਆਹੋ
ਹੈਗਾ ਕਿ ਨਹੀਂ ਤੇ ਹੁਣੇ ਆਪਾਂ ਕਮਾ ਰਹੇ ਹਾਂ ਤੇ ਖਰਚੀ ਜਾਓ ਬਾਅਦ ਚ ਕੀਦੇ ਸਿਰ ਪੈਣਾ
ਇਹ ਤੇ ਹੈ ਸੈਲਫ ਡੀਪੈਂਡ ਤੇ ਬੰਦਾ ਇਹੀ ਹੀ ਹੁੰਦਾ
ਆਹੋ ਕੀ ਹਨਾ ਜਦ ਤੱਕ ਜਦ ਤੱਕ ਆਪੇ ਬੰਦਾ ਕਰ ਰਿਹਾ ਉਦੋਂ ਤੱਕ ਸ਼ੌਕ ਪੂਰੇ ਹੋ ਰਹੇ ਆ ਬਾਅਦ ਚ ਤੇ ਫਿਰ ਭਰੋਸੇ ਹੀ ਬੈਠੇ ਰਹੋ। ਕਦੇ ਹਸਬੈਂਡ ਦੇ ਤੇ ਕਦੇ ਘਰਦਿਆਂ ਦੇ ਫਿਰ ਤਾਂ ਬਸ ਕੁੜੀਆਂ ਨੂੰ ਇਹੀ ਹੁੰਦਾ ਕਿ ਮਾਯਕੇ ਜਾਣਗੇ ਉਦੋਂ ਮਿਲਣਗੇ ਸੂਟ।
ਆਹੋ ਇਹ ਤਾਂ ਹੁੰਦਾ।
ਇਹੀ ਹੈ ਆ ਨਾ। ਤੁਹੀ ਦਸੋ
ਨਹੀਂ ਉਹਨੂੰ ਦੇਣਾ ਹੀ ਹੈ ਆਪਣੀ ਧੀ।
ਆਹੋ
ਚੱਕਰਾਂ ਚ ਬੰਦਾ ਪਿਆ ਰਹਿੰਦਾ।
ਆਹੋ ਫਿਰ ਉਹੀ ਆ ਨਾ ਫਿਰ ਅਸੀਂ ਤਾਂ ਫਿਰ ਵੀ ਅਸੀਂ ਤਾਂ ਪੰਜ ਭੈਣਾਂ ਹੈਗੀਆਂ। ਹਨਾ ਹਾਂਜੀ ਤੇ ਸਾਡੀ ਮੰਮੀ ਫੇਰ ਕਿਹਨੂੰ ਕਿਹਨੂੰ ਲੈ ਕੇ ਦੇਏਗੀ। ਹਨਾ ਤਿਉਹਾਰ ਤੇ ਫ਼ਿਰ ਸਾਰੇ ਹੀ ਆਦੇ ਹੁੰਦੇ ਆ।
ਆਹ ਉਹ ਤੇ ਹੈ।
ਬਸ ਮੇਰੇ ਸ਼ੌਕ ਹੁਣੇ ਹੀ ਪੂਰੇ ਹੋ ਜਾਣ ਬਾਅਦ ਚ ਮੈਂ ਮੰਗਾਂ ਨਾ ਕਿਸੇ ਤੋਂ ਬਸ ਬਾਅਦ ਚ ਫੇਰ ਇਹ ਰਹਿ ਜਾਂਦਾ ਕਿ ਬ ਜ਼ਰੂਰਤ ਦੀ ਚੀਜ਼ਾਂ ਮਿਲ ਜਾਣ ਮੈਂ ਖ਼ੁਸ਼
ਬਈ ਜੀ ਵਿਆਹ ਤੋਂ ਪਹਿਲਾਂ ਹੀ ਸ਼ੌਕ ਹੁੰਦਾ ਜੇ ਵਿਆਹ ਤੋਂ ਬਾਅਦ
ਆਹੋ ਫਿਰ ਤਾਂ ਫੇਿਰ ਬੱਚੇ ਵੇਖਣੇ ਹੋਰ ਚੀਜ਼ਾਂ
ਉਹ ਉਹ ਤੇ ਹੈ ਕਿਤੇ ਕੋਈ ਜੰਮ ਗਿਆ ਹੀ ਕੋਈ ਮਰ ਗਿਆ ੱਗੇ ਜੀ ਕੋਈ ਕੁਛ ਹੋ ਗਿਆ ਜੀ ਉੱਥੇ ਜਾਣਾ ਕਿਦਾ ਵਿਆਹ ਹੋ ਇਹ ਝਮੇਲਿਆਂ ' ਪਿਆ ਰਹਿੰਦਾ ਬੰਦਾ ਫਿਰ
ਹੁਣ ਆ ਮੇਲੇ ਜਾਣ ਦਾ ਸੋਚ ਰਹੇ ਇੱਥੇ ਮੇਲਾ ਲੱਗਿਆ ਸਾਡੇ ਇੱਥੇ ਹਨ ਨਾ
ਅੱਛਾ ਗਰਮੀਆਂ ਚ ਵੀ ਮੇਲੇ ਲੱਗਦੇ ਆ
ਆਹੋ ਮੈਂ ਵੀ ਹੈਰਾਨ ਆ ਮੇਲੇ ਲੱਗ ਰਹੇ ਪਤਾ ਨੀ ਕਾਹਦੇ ਮੇਲੇ ਲੱਗੇ ਹੋਏ ਨੇ,
ਇੱਥੇ ਸਾਡੇ ਤੇ ਦੁਸਹਿਰੇ ਦਾ ਮੇਲਾ ਲੱਗਦਾ ਬਸ। ਦੁਸਹਿਰੇ ਦਾ ਹੀ ਮੇ
ਨਹੀਂ-ਨਹੀਂ ਬਥੇਰੇ ਮੇਲੇ ਲੱਗੇ। ਉੱਥੇ ਪਤਾ ਨੀ ਕਿੰਨੇ ਕੁ ਦਿਨਾਂ ਦਾ, ਹੈਗਾ, ਜੇ ਤੀਹ ਬੱਤੀ ਤੇ ਬੱਤੀ ਕਹਿ ਰਹੀ ਹੈ। ਬੱਤੀ ਤੇ ਤਰੀਕ ਹੀ ਨੀ ਹੁੰਦੀ ਕੀ ਕਹਿੰਦੇ ਆ ਅਠਾਈ ਤੀਹ ਤਰੀਕ ਤੱਕ ਦਾ ਹੈਗਾ ਮੇਲਾ। ਸਾਡੇ ਇੱਥੇ ਆਹੋ। ਹੁਣ ਸਿਸਟਰ ਆਈ ਸੀਗੀ ਉਹ ਕਿ ਬਈ ਚਲੇਗੀਈ ਮੈਂ ਕਿਹਾ ਮੈਂ ਦੇਖਦੀ ਹਾਂ ਚਲਦੀ ਹਾਂ। ਹਾਂ ਮੇਲੇ ਲੱਗੇ ਉਹ ਛੁੱਟੀਆਂ ਕਰਕੇ ਵੀ ਨਾ, ਫੇਰ ਬੱਚੇ ਆਪਣੇ ਨਾਨਕੇ ਜਾ ਰਹੇ ਕਈ।
ਆਹੋ ਫੇਰ ਕੀ ਕਰਨਗੇ ਮੇਲੇ ਹੀ ਲੈ ਜਾਓ।
ਆਹੋ, ਤੇ ਬਸ ਇਹੀ, ਚੀਜ਼ਾਂ ਨੇ,
ਤੇ ਮੇਲੇ ਤੇ ਕੀ ਹੁੰਦਾ ਫਿਰ ਉੱਥੇ
ਮੈਲੇ ਤੇ ਕੀ ਆ ਬਸ ਝੂਲੇ ਲੱਗੇ ਹੋਏ, ਨੇ ਤੇ ਪੁਰਾਣੀ ਇਹ ਸੱਭਿਅਤਾ ਦਿਖਾ ਰਹੇ ਨੇ। ਕਿ ਪੰਜਾਬ ਚ ਕੀ ਸੀਗਾ ਹਰਿਆਣੇ ਚ, ਚ ਕੀ ਸੀਗਾ। ਕਿੱਦਾਂ ਦਾ ਕੀ ਮਤਲਬ ਕਲਚਰ, ਕੀਦਾ ਦਾ ਸੀਗਾ। ਪਹਿਲਾਂ ਲੋਕੀ ਕੀ ਵਰਤਦੇ ਸੀਗੇ। ਹੇਨਾ, ਜਿਵੇਂ ਆਟਾ ਪੀਸਨ ਵਾਸਤੇ, ਤੇ ਚੱਕੀ ਚੱਕੀ ਵ ਵਰਤਦੇ ਹੁੰਦੇ ਸੀ ਵਰਤਦੇ ਸੀਗੇ। ਪਹਿਲਾਂ ਹੱਥ ਵਾਲੇ ਮਤਲਬ, ਟੂਟੀਆਂ ਦੀ ਥਾਂ ਉਹ ਹੁੰਦੇ ਸੀਗੇ। ਹੱਥ ਵਾਲੇ ਨਾਲ, ਹਾਂ ਹੈਂਡ ਪੰਪ, ਤੇ ਮਤਲਬ ਇਹ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਦਿਖਾਦੇ ਤੇ ਇਹ ਚੀਜ਼, ਤੇ ਦਿਖਾਨੀ ਚਾਹੀਦੀਆਂ ਬੱਚਿਆਂ ਨੂੰ ਨਾ ਇਹ ਬੱਚਿਆਂ ਨੂੰ ਪਤਾ ਲੱਗਦਾ ਕਿ ਸਾਡੇ, ਮਤਲਬ ਦੇਸ਼ ਚ ਕੀ ਸੀਗਾ ਯਾ ਸਾਡੇ,
ਕਲਚਰ ਕੀ ਸੀ, ਆਹੋ ਹੁਨ ਅਹੀ ਤੇ ਅੰਗੀਠੀ ਵੀ ਦੇਖ। ਰੱਖੀ ਦੀ ਹੈ, ਸਟੋਵ ਵੀ ਵੇਖਿਆ ਦੇ ਏ ਹੀਟਰ ਵੀ ਵੇਖਿਆ ਦਾ ਏ
ਆਹੋ ਤੇ ਉਹ ਚੀਜ਼ਾਂ ਦਿਖਾਨੇ ਆ ਕਿ ਜਿਹੜੀਆਂ ਪਹਿਲਾਂ ਆਹੋ, ਜਿੱਦਾਂ ਮਤਲਬ ਪਹਿਲਾਂ ਚੀਜ਼ਾਂ ਨੀ ਵਰਤਿਆ ਜਾਂਦੀਆਂ ਸੀ। ਸੀਗੀਆਂ ਜੰਗ ਵਾਸਤੇ ਇਹ ਸਾਰੀਆਂ ਚੀਜ਼ਾਂ ਦਿਖਾਈ ਜਾਂਨੀਆਂ ਉੱਥੇ ਨਾ, ਤੇ ਮੇਲੇ ਚ ਮਤਲਬ ਸ਼ੋ ਪੀਸ ਹੋ ਜਾਂਦਾ ਸਾਰਾ ਤੇ ਬੱਚੇ ਖੁਸ਼ ਹੋ ਜਾਨੇ ਕਿ ਬੱਚਿਆਂ ਨੂੰ ਪਤਾ ਰਹਿੰਦਾ।
ਅੱਛਾ,
ਪਤਾ ਲੱਗ ਜਾਂਦਾ, ਕਿ ਵੀ ਸਾਡੇ ਚ ਕੀ ਕੀ ਸੀਗਾ ਏਥੇ
ਆਹੋ ਇਹ ਤੇ ਹੈ,
ਤੇ ਉਹ ਚੀਜ਼ਾਂ,
ਹਾਂ ਤੇ ਖਾਨ ਪੀਨ ਦਾ ਨੀ ਹੁੰਦਾ।
ਖਾਨ-ਪੀਨ ਦੇ ਵੀ ਹੁੰਦਾ ਬਾਹਰ ਲੱਗੇ ਹੁੰਦੇ ਨੇ ਸਟੋਲ ਲੱਗੇ ਹੁੰਦੇ ਨੇ ਤੇ ਆਹੋ,
ਫਿਰ ਤਾਂ ਸਹੀ ਏ।
ਆਹੋ ਉਹੀ ਟਿੱਕੀ ਬਰਗਰ
ਨਹੀਂ ਮਲਬ ਸਾਡੇ, ਥ ਜਿਸ ਤਰਾ ਮੇਲਾ ਲੱਗਦਾ ਏ ਨਾ, ਤੇ ਮਲਬ, ਉਹ ਜਗ੍ਹਾ ਜਗ੍ਹਾ ਤੋਂ ਲੋਕ ਆਂਦੇ ਨੇ ਦੂਰੋਂ ਦਰਾਂਜੋਂ ਮਤਲਬ ਅਪਨੇ ਆਪਣੇ ਸ਼ਹਿਰ ਦੇ ਉਹ ਲੈ ਕੇ ਆਦੇ ਨੇ,
ਅੱਛਾ,
ਆਪਣੇ-ਆਪਣੇ ਸ਼ਹਿਰ ਦੇ ਸਟੋਲ ਲੱਗੀਆਂ ਨੇ,
ਅੱਛਾ,
ਇੱਥੇ ਤਾਂ ਬੜਾ ਭੀੜ ਭੜੱਕਾ ਹੁੰਦਾ ਹੈ, ਮੇਲੇ 'ਚ ਅੰਦਰ ਵੜ੍ਹਨ ਦੀ ਵੀ ਐਂਟਰੀ ਫੀਸ ਹੁੰਦੀ ਹੈ।
ਹਾਂ ਨਹੀਂ ਹੁਣ ਤਾਂ ਸਾਡੇ ਇੱਥੇ ਫੀਸ ਲੱਗਣ ਲੱਗ ਪਈ ਹੈ। ਜਦੋਂ ਮੈਂ ਗਈ ਸੀਗੀ ਉਦੋਂ ਤਾਂ ਫ੍ਰੀ ਸੀਗਾ ਪ ਪਿਛਲੇ ਸਾਲ
ਅੱਛਾ,
ਮਤਲਬ ਐਂਟਰੀ
ਐਂਟਰੀ ਫੀਸ ਵੀ ਤੇ ਤੁਸੀਂ ਸਕੂਟੀ ਤੇ ਜਾਓਗੇ, ਜਾਂ ਕਾਰ ਜਾਓਗੇ, ਉਹ ਪਾਰਕਿੰਗ ਦੀ ਫੀਸ ਅਲੱਗ ਹੈ।
ਹਾਂਜੀ,
ਫ਼ਿਰ ਗੱਡੀਆਂ ਵੱਖਰੀਆਂ ਚੋਰੀਆਂ ਵੀ ਹੁੰਦੀਆਂ ਨੇ, ਲੜਾਈਆਂ ਵੀ ਹੁੰਦੀਆਂ ਨੇ ਭੀੜ ਭੜੱਕਾ ਧੂਲ ਮਿੱਟੀ ਸਾਡੇ ਤੇ ਗੁੰਡਾ ਗਰਦੀ ਜ਼ਿਆਦਾ ਹੈ ਨਾ
ਅੱਛਾ ਨਹੀਂ, ਨਹੀਂ-ਨਹੀਂ ਸਾਡੇ ਤਾਂ ਮਤਲਬ ਵਾਕਿੰਗ ਡਿਸਟੈਂਸ ਆਪਾਂ ਚਲੇ ਵੀ ਜਾਂਦੇ ਹ ਤੇ ਆ ਵੀ ਜਾਂਨੇ ਆ। ਅੱਧਾ ਕੁ ਘੰਟਾ ਲੱਗਦਾ ਜਦੋਂ ਚਾਰ ਪੰਜ ਜਣੇ ਇਕੱਠੇ ਜਾਂਦੇ ਤੇ ਤੁਰ ਕੇ ਵੀ ਚੱਲ ਜਾਂਦੇ ਆ।
ਇਕੱਠੇ ਹੀ ਮਜ਼ਾ ਆਦਾ ਮੇਲੇ ਵਗੈਰਾ ਜਾਓ ਤੇ ਤੇ ਮਜ਼ਾ ਤੇ ਮਤਲਬ ਗਰੁੱਪ ਹੋਏ ਆਪਣਾ
ਤਾਂ ਫਿਰ ਉਹੀ ਹੈ, ਨਾ ਫਿਰ ਸੇਫਟੀ ਦਾ ਵੀ ਰਹਿੰਦਾ ਤੇ ਮਜ਼ਾ ਵੀ ਨਹੀਂ ਆਦਾ ਇਕੱਲੇ ਹਨਾ
ਹੋਰ-ਹੋਰ ਕਿੱਥੇ ਗਏ। ਹੋਰ ਕਿੱਥੇ ਗਏ ਸੀ।
ਹੋਰ ਤਾਂ ਹੁਣ ਦੇਖਾਂਗੇ, ਰੋਜ਼ ਗਾਰਡਨ ਰੋਕ ਗਾਰਡਨ ਜਾਵਾਂਗੇ। ਤੇ ਮੇਰੇ ਖਿਆਲ ਇਹ ਇਸ ਮੌਸਮ ਚ, ਫੁੱਲ ਨੀ ਹੁੰਦੇ ਰ ਰੋਜ਼ ਗਾਰਡਨ ਚ,
ਅੱਛਾ-ਅੱਛਾ, ਹੂੰ ਮੈਨੂੰ ਇਹਨਾ ਨਹੀਂ ਪਤਾ। ਬਈ
ਮੈਨੂੰ ਵੀ ਨੀ ਪਤਾ, ਜਾ ਕੇ ਵੇਖਣਾ ਪੈਣਾ ਮੈਨੂੰ ਲੱਗਦਾ।
ਅੱਛਾ,
ਹੂੰ,
ਸਾਡੇ ਤੇ ਵੱਡੇ ਸ਼ਹਿਰਾਂ ਵਿੱਚ ਮੋਲ ਮੂਲ ਘੁੰਮ ਲੋੋ।
ਹਾਂ ਨਹੀਂ ਸਾਡੇ ਇੱਥੇ ਹੀ ਮੋਲ ਹੈ। ਗਾ ਵੱਡਾ ਮੋਲ ਹੈਗਾ ਲਾਂਟੀ ਜਾਂਦੇ ਹੁੰਦੇ ਹੈ ਤੇ ਬਸ ਹੂੰ, ਆਹੋ ਹੁਣ ਤਾਂ ਮੈਂ ਵੇਖ ਕਿਆਂ ਫਿਲਮਾਂ ਵੀ ਨਹੀਂ ਲੱਗ ਰਹੀਆਂ ਕਿ ਫਿਲਮਾਂ ਲੱਗੇ ਨਾ ਵਧੀਆ। ਕੋਈ ਵਧੀਆ ਜਿਹੀ ਫਿਲਮ ਲੱਗ ਰਹੀ ਹੋਵੇ। ਤੇ ਫੈਮ ਵਿਦ ਫੈਮਿਲੀ ਜਾ ਕੇ ਵੇਖ ਆਓ।
ਆਵਾਸ ਲਗਦਾ। ਪੰਜਾਬੀ ਫਿਲਮਾਂ ਤੇ ਅੱਛੀਆਂ ਲੱਗਦੀਆਂ ਮੈਨੂੰ
ਮੈਨੂੰ ਮੈਂ ਸੱਚ ਸੱਚੀ ਆਖਿਆ ਮੈਨੂੰ ਵੀ ਪੰਜਾਬੀ ਫਿਲਮ ਪਸੰਦ ਆ ਤੇ ਮੈਂ ਆਖਰੀ ਫਿਲਮ ਉਹ ਦੇਖ। ਕੇ ਆਈ ਸੀਗੀ ਪੰਜਾਬੀ ਆਪਣਾ ਗੁਰੂ ਨਾਨਕ ਜਹਾਜ਼ ਪਿਛਲੇ ਸਾਲ ਉਹਦੇ ਦੀ ਮੈਂ ਹੁਣ ਤ ਕੋਈ ਮੂਵੀ ਨਹੀਂ ਦੇਖੀ। ਖੀ ਹੈਗੀ। ਠੀ ਆ ਉਸ ਤੋਂ ਪਹਿਲਾਂ ਸ਼ਾਇਰ ਵਗੈਰਾ ਦੇਖੀ ਹੋਣੀ ਆ ਮੈਂ, ਸ਼ਾਇਰ ਤੇ ਹੁਸ਼ਿਆਰ,
ਨਾ ਇਹਨਾਂ ਨੂੰ ਤੇ ਮਤਲਬ, ਕੋਈ ਵੀ ਮੂਵੀ ਰਿਲੀਜ਼ ਹੋਈ ਹੈ, ਨੇ ਮੈਂ ਦੇਖਣੀ-ਦੇਖਣੀ ਹੈ।
ਅੱਛਾ, ਹਨਾ ਨਹੀਂ ਨਹੀਂ ਉਹਨ ਮੇਰਾ ਮਨ ਸੀਗਾ ਰੱਬ ਦਾ ਰੇਡੀਓ ਥਰੀ ਦੇਖਾਂ ਜਾ ਕੇ ਮੈਂ, ਫਲਮਾਈ, ਨਾ ਬਟ ਉਹਦੇ ਚ ਸਿਰਫ ਇੱਕ ਕੋ ਹੀ ਦਿੱਕਤ ਆ ਹੀਰੋਇਨ ਮੇਰੀ ਪਸੰਦ ਹੀ ਨਹੀਂ ਹੈਗੀ ਉਹ ਜਿਹੜੀ ਪਹਿਲਾਂ ਦੋ ਫਿਲਮਾਂ ਸੀਗੀ ਨਾ, ਸੀਮੀ ਚਹਿਲ ਮੈਨੂੰ ਉਹ ਵਾਧੂ ਪਸੰਦ ਉਹ ਤੇ ਐਕਟਿੰਗ ਬੜੀ ਪਸੰਦ ਆ ਪਿਆਰੀ ਚ ਕੁੜੀ ਆ ਉਹ, ਹਨਾ, ਮੈਨੂੰ ਉਹ ਦੋਂ ਮਤਲਬ ਉਹਦੀ ਐਕਟਿੰਗ ਵੀ ਚੰਗੀ ਲੱਗਦੀ। ਤੇ ਉਹਦਾ ਫੇਸ ਬੜਾ ਕਿਊਟ ਲੱਗਦਾ। ਤੇ ਇਸ ਵਾਰੀ ਆ ਗਈ ਨਿਮਰਤ ਖਹਿਰਾ, ਠੀਕ ਐ ਬਟ ਮੈਂ ਉਹਦੀ ਕਦੀ ਫਿਲਮਾਂ ਵੇਖੀ ਨੀ ਨਿਮਰਤ ਖਹਿਰਾ ਦੀ, ਤਾਂ ਕਰਕੇ ਮੈਨੂੰ ਉਹਦੀ ਐਕਟਿੰਗ ਦਾ ਮਤਲਬ ਪ ਪਤਾ ਨਹੀਂ ਹੈਗਾ ਕਿ ਕਿੱਦਾਂ ਦੀ ਆ ਤੇ ਇਸ ਕਰਕੇ ਦਿਲ ਨ ਕਰ ਰਿਹਾ। ਹਨਾ, ਤੇ ਫੇਰ ਉਹ ਹੁੰਦਾ ਕਿ ਵੀ ਬੱਚਿਆਂ ਨੂੰ ਕਿਉਂਕਿ ਪੰਜਾਬੀ ਬਾਕੀਆਂ ਨੂੰ ਘੱਟ ਔਣਦੀ ਐ, ਛੋਟੇ ਬੱਚੇ ਚ ਹੈਗੇ ਆ ਜੇ ਸਿੱਖ ਰੇ ਨੇ, ਹਨਾ?
ਪੰਜਾਬੀ ਫਿਲਮਾਂ ਚ ਹਸੀ ਮਜਾਕ ਵੀ ਹੁੰਦੈ, ਅੱਛੀਆਂ ਲੱਗਦੀਆਂ ਨੇ, ਹਿੰਦੀ ਫਿਲਮਾਂ ਚ ਮਰ ਗੇਆ ਲੜਾਈ ਝਗੜਾ
ਸਮਝ ਆਂਦਾ ਜੇ ਚ ਛੁੱਟੇ, ਹੁਨ ਤੇ ਸਿਕਸਟੀਂਨ ਪਲੱਸ-ਪਲੱਸ ਮੂਵੀ ਹੈਗੀ ਕੀਆਂ ਤੇ ਓਹੀ ਆ ਸਿਕਸਟੀਂਨ ਪਲੱਸ ਵਾਲੇ ਫੇਰ ਬੱਚੇ ਨੀ ਹੈ ਹੈਗੇ ਸੀ ਸਿਕਸਟੀਂਨ ਦੇ, ਤੇ ਫੇਰ ਕਿਦੇ ਨਾਲ ਜਾਈਏ?
ਸਾਡੇ ਇੱਥੇ ਤੇ, ਮੋਲ ਵਿੱਚ ਸ਼ੋਪਿੰਗ ਵੀ ਹੋ ਜਾਂਦੀ ਹੈ ਸਭ
ਸਾਡੇ ਇੱਥੇ ਵੀ ਮੋਲ ਚ, ਕੱਪੜੇ ਲੈ ਲਓ, ਡਿਨਰ ਕਰਓ, ਲੰਚ ਕਰਾਓ ਹਨਾ, ਘੋਂਮ ਫਿਰ ਆਓ। ਬੱਚਿਆਂ ਨੂੰ ਖਿਡੋਣ ਵਾਸਤੇ ਲੈ ਜੋ, ਪਲੇਜ਼ੋਨ ਬਣੇ ਹੋਏ ਨੇ ਉੱਥੇ
ਬਾਅਰ ਬਿੱਠਾ ਦਿੰਦੇ ਨੇ
ਆਹੋ ਪਲੇਜ਼ੋਨ ਲੱਗੇ ਹੋਏ ਨੇ ਉੱਥੇ, ਹਮ! ਤੇ
ਜੀ
ਆਂ, ਅੱਜ ਕੱਲ੍ਹ ਤਾਂ ਮੋਲ ਵੜ ਜਓ, ਤੁਸੀਂ ਸਵੇਰ ਵੜੋ ਤੁਸੀਂ ਸ਼ਾਮ ਤੋਂ ਪੈੱਲਾਂ ਨਿਕਲੋਗੇ ਨੀ
ਆਹੋ, ਮੈਂ ਮਤਲਬ ਤੁਸੀਂ ਯਕੀਨ ਨੀਂ ਕਰੋਗੇ। ਕਿ ਮੇਰੀ ਮੈਰਿਜ ਸੀ, ਨਾ ਤੇ ਅਸੀਂ ਸ਼ੋਪਿੰਗ ਕਰਨੀ ਸੀ ਤੇ ਅਸੀਂ ਮਤਲਬ ਵੱਡੇ ਸ਼ੋਰੂਮ ਚ ਗਏ ਸੀ। ਅਸੀਂ ਸਵੇਰੇ ਉਸ, ਸ਼ੋਅਰੂਮ 'ਚ ਵੜ੍ਹੇ ਹਾਂ, ਤੇ ਰਾਤੀ ਨਿਕਲੇ ਹਾਂ।
ਅੱਛਾ,
ਸਾਰੀ ਸ਼ੋਪਿੰਗ ਉੱਥੋਂ ਈ ਇਕੋ-ਇਕ, ਇੱਕ ਦੁਕਾਨ ਤੋ ਇੱਕੋ ਦਿਨ ਚ ਕੀਤੀ।
ਆਹੋ,
ਮਤਲਬ, ਅਸੀਂ ਸਵੇਰੇ ਮਤਲਬ, ਗਿਆਰਾਂ ਵਜੇ ਗਏ ਹੋਂਗੇ, ਤੇ ਰਾਤੀ ਆਏ ਹਾਂ ਅਸੀਂ ਇਹ ਲਗਾ ਲਓ, ਤੁਸੀਂ ਹਿਸਾਬ ਕਿਤੇ ਨੀ ਗਏ ਇੱਕ ਇੱਕੋ ਜਗ੍ਹਾ ਤੇ ਸਾਰੇ ਦਾਜ ਵਰੀ ਲੈਣਾ ਦੇਣਾ ਸਾਰੇ ਕੱਪੜੇ ਉੱਥੋਂ ਹੀ ਖਰੀਦ ਲਏ। ਇੱਕੋ ਇੱਕ ਵਾਰ ਚ ਹੀ, ਸਾਰੇ ਕਹਿੰਦੇ ਰਕਾਰਡਿੰ ਟੁੱਟ ਗਿਆ, ਨੀ ਤੇ ਬੰਦਾ ਥੱਕ ਜਾਂਦਾ ਵਿਆਹ ਦੀ ਸ਼ੋਪਿੰਗ ਕਰਕੇ, ਦੁਕਾਨਾਂ ਚੜ ਚੜ੍ਹ ਕੇ ਕਦੀ ਏਧਰ ਕਦੀ ਉਧਰ ਪਰ ਇੱਕੋ ਦਿਨ ਜੀ ਪਤਾ ਨੀ ਕੀ ਗੋਡ ਗਿਫਟ ਸੀ, ਪਤਾ ਨੀ ਕੀ ਸੀ, ਟਾਈਮ ਵੀ ਘੱਟ ਸੀ ਸਾਡੇ ਕੋਲ ਤੇ ਮਤਲਬ ਇੱਕ ਵਾਰ 'ਚੇ ਗਏ, ਹਾਂ ਉਹ ਸਭ ਕੁਛ ਪਸੰਦ ਆ ਗਿਆ ਸਾਨੂੰ ਟੋਟਲ
ਅੱਛਾ,
ਆਹੋ, ਇੱਕ ਦਿਨ ਚ ਸ਼ੋਪਿੰਗ ਰਿਕਾਰਡ ਸਾਡੇ ਘਰ ਦਾ ਰਿਕਾਰਡ ਤੀਹ ਕਿ ਇਹ ਪਹਿਲੀ ਵਾਰ ਹੋਇਆ। ਇੱਕ ਦਿਨ ਚ ਸ਼ੋਪਿੰਗ ਹੋਈ।
ਉਹ ਵੀ ਇੱਕੋ ਥਾਂ ਤੇ ਮੈਨੂੰ ਤਾਂ ਈਜ਼ੀ ਵੀ ਨੀ ਲੱਗਦਾ, ਜਿਵੇਂ ਮੇਰੇ ਵਰਗੇ ਲੋਕੀ ਹੁੰਦੇ ਨੇ ਦੀਦੀ ਜਿਹਨਾਂ ਨੂੰ ਸੋ ਚੀਜ਼ਾ ਤੇ ਨੱਕ ਮਾਰਨ ਆਦਤ ਹੁੰਦੀ ਆ, ਉਹਨਾਂ ਨੂੰ ਇੱਕ ਥਾਂ ਤੋਂ ਚੀਜ਼ ਲੱਭਦੀ ਹੀ ਨੀ।
ਮੈਨੂੰ ਆਪ ਨੀ ਪਤਾ ਪਸੰਦ ਆਂਦੀ ਚੀਜ਼ ਮੇਰੀ, ਮੰਮੀ ਨੂੰ ਵੀ ਨੀ ਪਸੰਦ ਆਂਦੀ
ਜਿਹੜੀ ਚੀਜ਼ ਮੇਰੀ ਨਜ਼ਰਾਂ ਨੂੰ ਪਸੰਦ ਆ ਗਈ ਹੂੰ ਜਿਹੜੀ ਸ਼ੇਅ ਮੇਰੀ ਨਜ਼ ਰ ਨੂੰ ਪਸੰਦ ਆ ਗਈ ਨਾ ਤੇ ਉਹੀ ਮੇਰੇ ਤੇ ਜ਼ਿਆਦਾ ਸੂਟ ਕਰੂਗੀ ਮੈਨੂੰ ਇੰਨਾ ਪਤਾ ਵਾ ਤੇ ਜਿਹੜੀ ਚੀਜ਼ ਮੈਨੂੰ ਨਜ਼ਰਾਂ ਨੂੰ ਨੀ ਪਸੰਦ ਆ ਰਹੀ, ਉਹ ਮੇਰੇ ਤੇ ਕੀ ਜਚੂਗੀ ਹਨਾ ਤੇ ਮੇਰਾ ਅਕਸਰ ਹਾਂਜੀ ਸਭ ਵਧੀਆ ਜੀ।
ਠੀਕ ਹੈ ਜੀ।
ਠੀਕ ਆ ਸਸ਼ ਰੀ ਅਕਾਲ ਜੀ ਮਿਲਦੇ ਆ ਫੇਰ